ਸਤਿ ਸ੍ਰੀ ਅਕਾਲ ਜੀ
ਸਤ ਸ਼੍ਰੀ ਕਾਲ ਭਾਜੀ ਠੀਕ ਹੋ
ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ
ਅੱਜ ਕਿਵੇਂ ਯਾਦ ਕੀਤਾ ਮੈਂ ਬਸ ਬੈਠੀ ਸੀ
ਬਸ ਮੈਂ ਅੱਜ ਤੁਹਾਨੂੰ ਯਾਦ ਕੀ ਤਾਂ ਮੈਨੂੰ ਨਾ ਬੜੇ ਦਿਨ ਹੋ ਗਏ ਸੀ ਟਾਈਮ ਹੀ ਨੀ ਮਿਲ ਰਿਹਾ ਸੀ ਤੁਹਾਨੂੰ ਫੋਨ ਲਾਉਣਾ ਸੀ ਤੇ ਫੇਰ ਬੜੇ ਟਾਈਮ ਤੋਂ ਨਾ ਮਤਲਬ ਥੋੜਾ ਬਿਜੀ ਸ਼ਡਿਊਲ
ਅੱਛਾ ਅੱਛਾ ਬੜਾ ਮਨ ਬਹੁਤ ਖ਼ੁਸ਼ ਹੋਇਆ ਤੁਸੀਂ ਮੈਨੂੰ ਫੋਨ ਕੀਤਾ ਬਹੁਤ ਮਨ ਬਹੁਤ ਖੁਸ਼ ਹੋ ਰਿਹਾ ਮੈਂ ਤੁਹਾਨੂੰ ਯਾਦ ਹੀ ਕਰਦੀ ਵੀ ਸੀਗੀ
ਅ ਅ ਨਾਲੇ ਨਾ ਮਿਲੇ ਹੋਏ ਵੀ ਸਾਨੂੰ ਕਾਫੀ ਟਾਈਮ ਹੋ ਗਿਆ ਨਾ
ਰ ਨੀ ਲਗਾਉਂਦੇ ਕੀ ਗੱਲ
ਟਾਇਮ ਈ ਨੀ ਮਿਲਦਾ। ਤਾਨੂੰ ਪਤੈ ਅੱਜ ਕੱਲ ਹੁਣ ਮੈਂ ਨਵਾਂ ਜਿਹੜਾ ਐ ਬੁਟੀਕ ਖੋਲਿਆ ਸੀ ਨਾ ਅਪਣਾ ਦੂਸਰੇ ਇੰਪੋਰੀਅਮ ਇੱਚ ਤੇ ਉੱਥੇ ਫੇਰ ਮੈਂ ਤਿੰਨ ਟੇਲਰ ਬਿ ਠਾਈ ਦਿਨ ਨਾ ਤੇ ਫੇਰ ਤੁਆਨੂੰ ਪਤੈ ਇੱਕ ਪ ਅਪਣੇ ਇੱਧਰ ਵੀ ਜਾਵੇ। ਨਾ ਪੈਂਦਾ ਪੁਰਾਣਾ ਬੁਟੀਕ ਫਿਰ ਨਵੇ ਬੁਟੀਕ ਤੇ ਵੀ ਥੋੜਾ ਮੋਟ ਤਾਂ ਜਾਣਾ ਪੈਂਦੈ ਕਿਉਂਕਿ ਏ ਦੇਖੋ ਮੈਂ ਹਾਂ ਕੰਮ ਤੇ ਮੇਰਾ ਬੜਾ ਵਧੀਆ ਚੱਲ ਵੈਮ ਬਸ ਮੈਨੂੰ ਐਈ ਹੁੰਦੈ ਕਿ ਥੋੜਾ ਬੋਤ ਨਾ ਤੁਆਨੂੰ ਪਤੈ ਨਜ਼ਰ ਵੀ ਰੱਖਣੀ ਪੈਂਦੀ ਏ। ਟੇਲਰਾਂ ਉੱਤੇ ਕਿ ਕੰਮ ਕੀ ਕਰ ਨ ਕਿਉਂਕਿ ਕੰਮ ਦੇਖੋ ਮੈਂ ਕੰਮ ਕਢਾ, ਆਏਂ ਤੇ ਮੈਨੂੰ ਥੋੜਾ ਦ ਦੇਖਣਾ ਵੀ ਪਏਗਾ ਨਾ ਕਿ ਮੈਂ ਕਿਸ ਤਰੀਕੇ ਨਾਲ ਕੰਮ ਕਢਾਨੈ। ਹਾਂ ਕੁਛ ਫਿਰ ਮੈਂ ਹੁਣ ਸੋਚ ਰਿਹਾ ਸੀ ਕਿ ਜਿਹੜਾ ਨਵਾਂ ਬੁਟੀਕ ਖੋਲਿਆ ਨਾ ਉੱਥੇ ਮੈਂ ਸੋਚ ਰਿਆਂ ਕਿ ਅਨਸਟਿਚ ਸੂਟ ਰੱਖ ਲਵਾਂ।
ਅੱਛਾ ਨਈ ਬਿਲਕੁਲ ਸਈ ਗੱਲ ਏ, ਅਨ ਤੁਸੀ ਸੂਟ ਰੱਖ ਲੋ। ਕਾਫੀ ਤੁਆਡੀ ਸੇਲ ਹੋ ਜੇਗੀ ਕਿਉਂਕਿ ਜੇਸ ਪਾਸੇ ਤੁਆਡੀ ਸ਼ੋਪ ਪਾ ਰਹੇ ਔ ਨਾ ਤੁਸੀਂ ਚੋਪ ਬਣਾਈਏ ਔ ਇਹਦੀਆਂ ਈ ਬੋਰ ਟੁਵੈਲ ਪੇਰੀ ਆਇਐ। ਮਤਲਬ ਸਾਰੇ ਜਿੰਨੇ ਵੀ ਲੋਗ ਨੇ ਵਿੱਚ ਰਹਿੰਦੇ ਨੇ ਉੱਥੇ।
ਐਈ ਤੇ ਮੇਨ ਰਿਜ਼ ਜਾਂਦੇ ਨਾ ਕਿਉਂਕਿ ਦੇਖੋ ਹੁਣ ਮੈਂ ਆਪਣਾ ਕੰਮ ਵਧਾਨੈ ਤੇ ਮੈਨੂੰ ਸੀ ਕਿ ਚਲੋ ਮੈਂ ਨਾ ਤੁਆਨੂੰ ਮੈਂ ਤਾਂ ਫੋਨ ਲਾਇਆ ਸੀ ਮੈਂ ਕਿਹਾ ਚਲੋ ਤੁਸੀਂ ਮੈਨੂੰ ਦੱਸੋ ਕਿ ਫੇਰ ਆਪਾਂ ਨਾ ਪਲੈਨ ਬਣਾਣੇ ਆਂ ਕੱਠੇ ਈ ਚੱਲਾਂਗੇ ਤੇ ਬੁਟੀਕ ਪੀਸ ਲੈਵਾਂਗੇ ਥੋੜੇ ਬਹੁਤ ਨਾ ਡਿਜ਼ਾਇਨਰ ਆਰਟੀਕਲ ਹਾਂ ਵਾਹੀਂ ਮੈਂ ਤੁਆਨੂੰ ਫੋਨ ਲਾਇਐ ਨਾ ਕਿਉਂਕਿ ਤੁਸੀਂ ਕਾਫ਼ੀ ਟਾਈਮ ਹੋ ਗਿਆ ਸੇਲ ਕਰਦੇ ਈ ਔ ਤੇ ਮੈਂ ਕਿਹਾ ਚਲੋ ਤੁਆਨੂੰ ਬਾਕੀ ਤੁਆਡਾ ਤੇ ਪਹਿਲੇ ਇਹੀ ਕੰਮ ਸੀ ਨਾ ਤੁਸ ਸੀ ਮਤਲਬ ਘਾਰ ਇੱਚ ਈ ਕਰਦੇ ਸੀ।
ਹਾਂਜੀ ਮੈਂ ਘਾਰ ਚ ਕਰਦੀ ਸੀ ਹੁਣ ਤੇ ਇੰਨੀ ਵੱਡੀ ਦ ਕਾਨ ਏ ਸਾਡੀ।
ਕਿਰਪਾ ਈ ਰਏ ਗੁਰੂ ਮਹਾਰਾਜ ਜੀ ਦੀ ਬਸ ਫਿਰ।
ਹਾਂਜ ਜੀ-ਹਾਂਜੀ, ਕੋਈ ਨੀ ਅਗਰ ਤੁਹਾਨੂੰ ਕੋਈ ਵੀ ਜ਼ਰੂਰਤ ਪਏਗੀ ਕੁਛ ਵੀ ਤੁਸ ਸੀ ਮਤਲਬ ਉਹ ਨਹੀ ਕਰਨਾ ਜਗਣਾ ਨੀ ਹੈਗਾ। ਤੁਸੀਂ ਮੈਨੂੰ ਕੋਲ ਕਰਨਾ ਮੈਂ ਨਾਲ ਵੀ ਤੁਰ ਪਾਵਾਂਗੀ ਤੁਹਾਡੇ
ਤਾਂਹੀ ਤੇ ਤੁਹਾਨੂੰ ਤਾਂਹੀ ਤੇ ਤੁਹਾਨੂੰ ਮੈਂ ਕਿਹਾ ਇਹ ਕਿ ਨਾ ਅਸੀਂ ਹੁਣ ਨਾ ਆਪਣਾ ਬੁਟੀਕ ਪੀਸਾਂ ਚ ਨਾ ਅੱਜ ਕੱਲ੍ਹ ਚੱਲ ਰਹੇ ਨੇ ਮਸਲੀਨ ਦੇ ਦੁਪੱਟਿਆਂ ਵਾਲੇ ਹਨਾ। ਪੰਜਾਬੀ ਲੁੱਕ 'ਚ ਤੇ ਇੱਕ ਅੱਧੇ ਮੈਂ ਸੋਚਿਆ ਸੀ। ਕਿੱਦਾਂ ਜਿਵੇ ਮੈਂ ਮਤਲਬ ਆਪਣੇ ਮਾਇੰਡ ਚ ਥੋੜੇ ਆਰਟੀਕਲ ਸੋਚੇ ਸੀ ਜਿੱਦਾਂ ਮਸਲੀਨ ਦੇ ਦੁਪੱਟੇ ਹੋ ਗਏ ਨਾ ਚਿਕਨਕਾਰੀ
ਹਾਂਜੀ ਚਿਕਨ ਦੇ ਇੱਕ ਨਾ ਵੀਰ ਸੀ ਗੱਲ ਸੁਣੋ ਇੱਕ ਉਹ ਨਾ ਫਰਸ਼ੀ ਸਲਵਾਰ ਬ ਸੂਟ ਬਹੁਤ ਚੱਲੇ ਦੇ ਨੇ। ਤੁਸੀਂ ਨਾ ਹਾਂ ਹਾਂਜੀ- ਹਾਂਜੀ ਤੇ ਤੁਸੀਂ ਉਹ ਲਿਆ ਸਕਦੇ ਹੋ।
ਲਿਆ ਕੇ ਸਟਿਚ ਕਰਕੇ ਸੇਲ
ਹਾਂ ਉਹ ਤੇ ਚਲੋ ਉਹ ਤੇ ਗੱਲ ਹੋ ਗਈ ਨਾ ਉਹ ਤੇ ਤੁਸੀਂ ਫੇਰ ਅਨਸਟਿਚ ਵਿੱਚ ਲਿਆ ਕੇ ਰੱਖੋਗੇ -
ਨਹੀਂ -ਨਹੀਂ ਅਸੀਂ ਹੈਵੇਂ ਵੀਥੇ ਕਰ ਸਕਦੇ ਹਾਂ ਨਾ ਜਿਵੇਂ ਨਾ ਜਿਵੇਂ ਕਸਟਮਰ ਆਏ ਅਸੀਂ ਉਹਹਨੂੰ ਫਿਟਿੰਗ ਕਰਕੇ ਦੇ ਦੀਏ ਦੇਖੋ ਅਸੀਂ ਤੇ ਆਪਣਾ ਬਿਜਨਸ ਕਰਨਾ। ਮੇਰਾ ਫੇਰ ਇਹੀ ਵਿਚਾਰ ਸੀ ਹਾਂ ਮੈਂ ਕਿਹਾ ਤੁਸੀਂ ਫਿਰ ਦੀਦੀ ਨੂੰ ਪੁ
ਹਾਂ ਨਹੀਂ ਨਹੀਂ ਤੁਸੀਂ ਉਝ ਵੀ ਕਰ ਸਕਦੇ ਹੋ ਤੁਸੀਂ ਵੈਸੇ ਵੀ ਰੱਖ ਸਕਦੇ ਹੋ ਕੋਈ ਕਿਉਂਕਿ ਕਈ ਵਾਰ ਨਾ ਬੰਦਾ ਬਹੁਤ ਹੀ ਪਤਲਾ ਹੁੰਦਾ ਏ। ਕੱਪੜਾ ਵੀ ਕਿੰਨਾ ਫਿਰ ਜਾਂਦਾ ਵੇਸਟ ਹੁੰਦਾ ਹੈ ਜਦੋਂ ਕਰਦੇ ਨੇ ਅਲਟਰ ਕਰਦੇ ਨੇ ਸਭ ਕੁਛ ਤੁਸੀਂ ਉਝ ਵੀ ਲਿਆ ਰੱਖ ਲਓ ਤੇ ਉਝ ਵੀ ਤੁਸੀਂ ਫੀ੍ ਸਾਈਜ 'ਚ ਸੀ ਸਕਦੇ ਹੋ।
ਮੈਨੂੰ ਇਹ ਨਾ ਦੇਖੋ ਮੈਂ ਨਾ ਕੱਪੜਾ ਲਿਆ ਕੇ ਰੱਖਾ ਠੀਕ ਏ। ਅੱਜ ਕੱਲ੍ਹ ਤੁਹਾਨੂੰ ਪਤਾ ਕਈ ਕਸਟਮਰ ਐਸੇ ਹੁੰਦੇ ਨੇ ਜਿਹੜੇ ਬੜੇ ਮਤਲਬ ਸਮਝਦਾਰ ਔਰ ਕਈ ਐਸੇ ਹੁੰਦੇ ਨੇ ਜਿਹੜਾ ਬੜਾ ਸਿਰ ਖੰਦ ਦਿਮਾਗ ਖ ਖਰਾਬ ਕਰ ਦ ਮੈਨੂੰ ਐ ਕਿ ਅਗਰ ਸਾਡੇ ਕੋਲ ਇੱਕ ਆਰਟੀਕਲ ਬਣਿਆ ਹੋਏਗਾ ਨਾ ਅਸੀਂ ਉਹਨੂੰ ਇਹ ਕਹਿ ਸਕਦੇ ਹਾਂ ਕਿ ਇਹ ਆਪ ਕੇ ਸਾਈਜ਼ ਹੋ ਸਕਦਾ ਹੈ ਹੈਨਾ ਅਸੀਂ ਉਹਨਾਂ ਦੇ ਨਾਪ ਦਾ ਕਰ
ਹਾਂ ਬਿਲਕੁਲ ਸਹੀ ਗੱਲ ਹੈ ਏਵੀ ਗੱਲ ਸਹੀ ਏ। ਕਿਉਂਕਿ ਦੇਖੋ ਬਿਜਨਸ ਕਰਨਾ ਹੈ ਤੇ ਉਹਦੇ ਤੇ ਕਾਫੀ ਦਿਮਾਗ ਵੀ ਲਗਾਉਣਾ ਪੈਂਦਾ ਹੈ।
ਹਾਂ ਉਹੀ ਤੇ ਬਾਕੀ ਮੈਨੂੰ ਪਤਾ ਲੱਗਿਆ ਸੀ ਹਾਂ ਮੈਨੂੰ ਪਤਾ ਲੱਗਿਆ ਸੀ ਤੁਹਾਡੇ ਇੱਥੇ ਤੁਹਾਡੀ ਜੇਠਾਣੀ ਦਾ ਮੁੰਡਾ ਹੋਇਆ।
ਹਾਂਜੀ -ਹਾਂਜੀ -ਹਾਂਜੀ- ਹਾਂਜੀ ਬਾਹ ਕਾਫੀ ਟਾਈਮ ਬਾਅਦ ਆ ਹਾਂਜੀ ਇਹ ਥੋੜੇ ਦਿਨ ਹੀ ਹੋਏ ਨੇ
ਬਹੁਤ ਖੁਸ਼ ਨੇ ਘਰ ਪਰਿਵਾਰ ਚ ਬੜੇ ਖੁਸ਼ ਨੇ ਕਿਉਂਕਿ ਸਾਰੇ ਹੀ ਕਹਿੰਦੇ ਸੀਗੇ ਬਹੁਤ ਵਧੀਆ ਹੋ ਗਿਆ ਸਾਰੇ ਬਹੁਤ ਖੁਸ਼ ਨੇ ਵੱਡੇ ਭਾਜੀ ਭਾਬੀ ਸਭ ਹਾਂਜੀ ਤੁਸੀਂ ਆ ਨਾ ਤੁਸੀਂ ਆਓਗੇ ਨੀ ਵਧਾਈ ਵਧਾਈ ਦਿਨ
ਵੀ ਮੈਂ ਆਣਾ ਸੀ ਆਪਣਾ ਹੱਜ ਨਾ ਟੈਮ ਨੀ ਮਿਲਦਾ ਮੈਂ ਕਿਹਾ ਚਲੋ ਸਗਨ ਵਗੈਰਾ ਵੀ ਪਾਣ ਵਾਲੇ ਮੈਂ ਕਿਹਾ ਚਲੀਏਦਾ
ਅੱਛਾ ਅੱਛਾ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਦੱਸੋ ਐ ਕੋਈ ਸਾਡੇ ਚ ਜਦੋਂ ਘਰਾਂ ਚ ਤੁਹਾਨੂੰ ਪਤਾ ਕੋਈ ਵਹਿਮ ਨੀ ਹੈ-
ਹਾਂ ਮੈਂ ਅਸੀਂ ਨੀ ਕਰਦੇ ਸਰਦਾਰ ਲੋਕ ਮੈਂ ਬਾਕੀ ਇੱਕ ਵਾਰ ਹੋ ਗਿਆ ਨਾ ਤੁਹਾਡੇ ਨਾਲ ਗੱਲ ਹੋ ਗਈ ਡਾਊਟ ਕਲੀਅਰ ਹੋ ਗਿਆ ਹੁਣ ਫਿਰ ਮੈਂ ਆਵਾਗਾ ਕੱਲ੍ਹ ਸ਼ਾਮੀ ਆਪਣਾ
ਹਾਂ ਕੋਈ ਨੀ ਜ਼ਰੂਰ ਆਣਾ ਤੁਸੀਂ ਤੇ ਮੈਨੂੰ ਵੀ ਹਾਂਜੀ ਬਸ ਵਧੀਆ ਮੈਂ ਵੀ ਨਾ ਕੱਪੜਾ ਤੇ ਵੇਚਦੀ ਹਾਂ ਚਲੋ ਠੀਕ ਉਹ ਆਪਣਾ ਅਲੱਗ ਹੀ ਏ ਪਰ ਮੈਨੂੰ ਵੀ ਨਾ ਆਵੇ ਮੈਂ ਵੀ ਨਾ ਉਹ ਰੱਖਾ ਦੁਕਾਨ ਤੇ ਕਾਰੀਗਰ ਰੱਖ ਲਵਾਂ ਕੱਪੜੇ ਸੀਨ ਸੌਣ ਲਈ ਤੇ ਮੈਨੂੰ ਕਾਊਂਟਰ ਵੀ ਤਿਆਰ ਕਰਾਣਾ ਏ
ਹਾਂ ਮੈਨੂੰ ਇਹ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਿਹੜਾ ਤੁਹਾਡਾ ਏਰੀਆ ਨਾ ਤੇ ਤੁਹਾਡੇ ਏਰੀਏ ਚ ਤੇ ਦੇਖ ਮੇਰੇ ਹਿਸਾਬ ਨਾਲ ਕੋਈ ਬੁਟੀਕ ਹੈ ਹੀ ਨੀ ਹੈ ਜਿਹੜਾ ਮਤਲਬ ਹਨਾ ਤੇ ਤੁਸੀਂ ਫੇਰ ਬਹੁਤ ਵਧੀਆ ਤੁਸੀਂ ਇਸ ਚੀਜ਼ ਦਾ ਫਾਇਦਾ ਚੁੱਕੋ ਤੁਸੀਂ ਆਪਣਾ ਬੁਟੀਕ ਵਗੈਰਾ ਖੋਲੋ ਤੁਸੀਂ ਬਿਲਕੁਲ ਸਹੀ ਸੋਚ ਰਹੇ ਹੋ
ਹਾਂਜੀ ਓ ਹੀ ਓ ਇੱਕ ਨਾ ਗਾਈਡ ਕਰਨ ਵਾਲਾ ਬੰਦਾ ਵੀ ਹੋਣਾ ਚਾਹੀਦਾ ਏ ਜਿਸ ਤਰ੍ਹਾਂ ਅਸੀਂ ਕਿਸ ਤਰ੍ਹਾਂ ਕਰ ਨਾ ਇਹ ਸਮਾਨ ਕਿੱਥੋਂ ਲਿਆਣਾ ਹੈ ਕਾਫ਼ੀ ਮਟੀਰੀਅਲ ਤੁਹਾਨੂੰ ਪਤਾ ਸਚਿੰਗ ਚ ਕਾਫੀ ਹਾਂਜੀ ਜੋ ਕਿ ਹਾਂਜੀ ਸਭ ਤੋਂ ਪਹਿਲਾਂ ਮੈਂ ਕੀ ਨੀ ਹੋ ਗਿਆ ਮੇਨ ਵੱਡੀ ਚੀਜ਼ ਹਾਂਜੀ ਹਾਂਜੀ
ਮੰਨ ਲਓ ਤੁਸੀਂ ਦੋ ਮਸ਼ੀਨਾਂ ਵੀ ਰੱਖਦੇ ਹੋ ਤੇ ਤੁਹਾਡੇ ਆਪਣਾ ਦੋ ਕਾਰੀਗਰ ਤੁਹਾਨੂੰ ਰੱਖਣੇ ਪੈਣੇ ਨੇ ਕਾਰੀਗਰ ਵੀ ਅੱਜ ਕੱਲ੍ਹ ਕਿਹੜਾ ਸੌਖੇ ਮਿਲਦੇ
ਹਾਂ ਨਹੀਂ ਉਹ ਤੇ ਚਲੋ ਧੀਰੇ ਧੀਰੇ ਪਹਿਲੇ ਬੰਦਾ ਘੱਟ ਤੇ ਮਤਲਬ ਖੁਦ ਸਿਲ ਲੈਂਦਾ ਏ
ਇਹ ਵੀ ਤੁਹਾਡੀ ਗੱਲ ਬਿਲਕੁਲ ਸਹੀ ਐ, ਹਾਂ ਪਰ ਨਾ ਪਰ ਇੱਕ ਟਾਈਮ ਤੇ ਹਰ ਇਕ ਟਾਈਮ ਤੇ ਨਾ ਤੁਹਾਡੇ ਲਈ ਥੋੜਾ ਔਖਾ ਹੋਜੇਗਾ ਜਿੱਦਾਂ ਐਨਸੀਟਿਉਟ ਵੀ ਦਿਖਾਣੇ, ਚ ਕਰਨੇ ਇੱਕ ਤੇ ਮੇਰੀ ਸਲਾਹ ਮੰਨੇ, ਇੱਕ ਕਾਰੀਗਰ ਤੇ ਤੁਸੀਂ ਰੱਖ ਹੀ ਲਓ।
ਚਲੋ ਫੇਰ ਕੋਈ ਨੀ ਪਹਿਲੇ ਨਾ ਉਹ ਕਰਵਾ ਲਈ ਨਾ ਸਾਰਾ ਕੰਮ, ਤੇ ਤੁਹਾਨੂੰ ਦੇਖੋ ਸਭ ਕੰਮ ਤੁਹਾਡੇ ਤੇ ਮੈਂ ਸੁੱਟਿਆ ਦਾ ਕਿਉਂਕਿ ਇਹ ਤੁਸੀਂ ਵੇਖ, ਰੱਖਣਾ ਐ ਸਾਰਾ ਕਾਰੀਗਰ ਵੀ ਤੁਸੀਂ ਲੱਭ ਕੇ ਦੇਣਾ। ਮੈਨੂੰ, ਕਿਉਂਕਿ ਦੇਖੋ ਇਹ ਤੇ ਜੋਬ ਕਰਦੇ ਨੇ ਇਹਨਾਂ ਦੇ ਕੋਲ ਬਿਲਕੁਲ, ਟਾਈਮ ਨੀ ਹੈ। ਕਹਿੰਦੇ ਤੂੰ ਅਗਰ ਬਿਜਨਸ ਕਰਨਾ, ਤੇ ਤੂੰ ਖੁਦ ਕਰ ਕਿਉਂਕਿ ਮੇਰੇ ਕੋਲ ਮੈਂ ਸਪੋਰਟ ਕਰਾਂਗੇ। ਤੈਨੂੰ ਜੋ ਚੀਜ਼ ਦੀ ਲੋੜ ਐ, ਜਿਸ ਚੀਜ਼ ਦੀ ਵੀ ਹੋਏ ਮੈਂ ਤੈਨੂੰ ਸਭ ਕੁਛ ਦੇਵਾਂਗਾ, ਹਾਂਜੀ-ਹਾਂਜੀ ਬੜਾ ਸਪੋਰਟ ਕਰਦੇ ਨੇ ਹਾਂਜੀ ਹਾਂਜੀ ਤੇ ਔਈਓ ਮੈਂ ਕ ਫੇਰ ਤੁਹਾਡੇ, ਕੋਲ ਗਾਈਡ ਲਵਾਂ ਗਾਈਡ ਕਰ ਕਰਦੋਗੇ ਤੁਸੀਂ ਮੈਨੂੰ
ਹਾਂਜੀ ਹਾਂ ਬਿਲਕੁਲ ਮੈਂ ਤੁਹਾਨੂੰ ਕਹਿ ਰਿਹਾ ਹਾਂ ਇੱਕ ਨਾ ਆਪਣੀ ਦੁਕਾਨ ਹੈਗੀ ਸਾਡੇ ਇੱਥੇ ਫਰਨੀਚਰ ਦੀ, ਤੇ ਉਹ, ਨਾ ਤੁਸੀਂ ਇੱਕ ਕੰਮ ਕਰੋ ਨਾ, ਬਣਵਾਣ ਦਾ ਕੰਮ ਛੱਡੋ ਕੀ ਕਾਰ ਬਾਡੀ ਲਗਾ ਕੇ,
ਅੱਛਾ-ਅੱਛਾ,
ਦੁਕਾਨ ਮੈਂ ਤੁਹਾਨੂੰ ਅ ਤੇ ਆਪਣਾ ਬਟ ਤੇ ਤੁਸੀਂ ਨਾ ਉਹ ਮਤਲਬ ਸ਼ਟੇਸ਼ਨ ਤੋ ਜਾ ਕੇ ਉਹਨਾਂ ਨੂੰ ਬਣਵਾਓ, ਸਿੱਧਾ ਕਾਊਂਟਰ ਬਣਿਆ ਬਣਾਇਆ ਲੈਲੋ, ਸਗੋਂ ਬਣਵਾਨ ਤੁਹਾਡੇ ਚ ਇਹਦਾ ਮਤਲਬ ਕੋਸਟ ਲੱਗੇਗੀ। ਏਦਾਂ ਤੁਹਾਨੂੰ ਥੋੜ੍ਹਾ ਸਸਤਾ ਮਿਲੇਗਾ। ਇੱਕ ਤੁਹਾਨੂੰ ਕੰਮ,
ਤੁਸੀਂ ਚੱਲਣਾ ਨਾਲ ਮੇਰੇ ਹਨਾ, ਤੁਸੀਂ ਚੱਲ ਚੱਲਣਾ।
ਬਿਲਕੁਲ ਟਾਈਮ ਹੈ, ਹੁਣ ਤੁਹਾਡੇ ਘਰਾਂ ਨੇ ਸੁੱਖ ਨਾਲ ਹੁਣ ਕਿੰਨੇ ਟਾਈਮ ਬਾਅਦ ਖੁਸ਼ੀਆਂ ਆਈਆਂ ਨੇ।
ਹਾਂਜੀ-ਹਾਂਜੀ ਉਹ ਤੇ ਗੱਲ ਹੈਗੀ ਹੈ,
ਉਸ ਹਿਸਾਬ ਨਾਲ ਫਿਰ ਦੇਖ ਲਓ, ਨਾ ਤੁਹਾਡੇ ਕੋਲ ਟਾਈਮ ਹੈ।
ਨਹੀਂ ਉਹ ਤੇ ਮੈਂ ਨਿਕਾਲ ਲਾਂਗੀ ਕੋਈ ਐਸੀ ਗੱਲ ਨੀ ਹੈ, ਘਰ ਚ ਬਹੁਤ ਮਤਲਬ ਮੰਮੀ ਪਾ ਮੰਮੀ ਨੇ, ਦੀਦੀ ਵੀ ਆਏ ਦੇ ਨੇ ਸਾਰੇ, ਸੰਭਾਲਣ ਵਾਲੇ ਸਾਰੇ ਹੀ ਹੈਗੇ ਨੇ,
ਕੁੜੀਆਂ ਵੀ ਸਿਆਣੀ ਹ ਹਾਂਜੀ ਮੈਂ ਕਿਹਾ ਉਹਨਾਂ ਦੀ ਕੁੜੀਆਂ ਵੀ ਕਾਫੀ
ਹਾਂਜੀ -ਹਾਂਜੀ ਸਿਆਣੀਆਂ ਨੇ ਬਹੁਤ ਮਤਲਬ ਕਾਫ਼ੀ ਕੋਈ ਉਹਨਾਂ ਨੂੰ ਕਿਸੇ ਨੂੰ ਕੋਈ ਦਿੱਕਤ ਦੀ ਗੱਲ ਨੀ ਹੈ ਕਿਸੇ ਨੂੰ ਕੋਈ ਦੇਖੋ ਮੈਂ ਵੀ ਆਪਣਾ ਫਰਜ਼ ਪੂਰਾ ਕਰਕੇ ਜਾਵਾਂਗੀ ਜਿੱਥੇ ਵੀ ਜਾਵਾਂਗੀ। ਦੇਖ ਕੇ ਜਾਵਾਂਗੇ ਨਾ ਆਪਣਾ ਟਾਈਮ ਬਣਾਵਾਂਗੀ ਇਸ ਟਾਈਮੈਨ ਨਿਕਲਣਾ। ਠੀਕ ਨਾ ਉਸ ਟਾਈਮ ਵਿੱਚ ਵਾਂਗੀ ਘਰ ਵੀ ਦੇਖੋ ਕੋਈ ਨਾ ਕੋਈ ਆ ਹੀ ਜਾਂਦਾ ਹੈ ਕਿਉਂਕਿ ਸਭ ਨੇ ਆਣਾ ਹੈ ਹਾਂਜੀ ਹਾਂਜੀ ਆਇਆ ਗਿਆ ਤੇ ਰਹੇ ਗਏ ਦੇਖੋ ਦੇਖੋ ਸ਼ ਮੰਮੀ ਮੈਂ ਦੇਖੋ ਸ਼ਾਮੀ ਜ ਤਰ੍ਹਾਂ ਆਉਂਦੇ ਗਰਮੀਆਂ ਬਹੁਤ ਨੇ ਤੇ ਸ਼ਾਮੀ ਸਾਰੇ ਆਉਂਦੇ ਨੇ ਮੈਂ ਰਸੋਈ ਦਾ ਸਵੇਰੇ ਸਾਰੇ ਕੰਮ ਕਰ ਲੈਂਦੀ ਹਾਂ ਰੋ ਦੁਪਹਿਰ ਦੀ ਰੋਟੀ ਜਿਹੜੀ ਹੁੰਦੀ ਨਾ ਸਬਜ਼ੀ ਦਾਲ ਦੂਲ
ਅੱਛਾ -ਅੱਛਾ ਹਾਂ ਫੇਰ ਤੇ ਬੜੀ ਵਧੀਆ ਗੱਲ ਤੇਖੋ ਤੁਸੀਂ ਤੇ ਫਿਰ ਕੰਮ ਜ਼ਰੂਰੁਰ ਕਰ ਸਕੋ। ਕਿਉਂਕਿ ਤੁਸੀਂ ਸਾਰਾ ਦਿਨ ਦੇਖੋ ਫਰੀ ਹੁੰਦੇ ਹੋ ਨਾ ਕੰਮ ਘੁੰਮ ਕਰਕੇ ਭਾਜੀ ਹੋਨੀ ਚਲੇ ਜਾਂਦੇ ਜੋਬ ਤੇ ਬੱਚੇ ਸਕੂਲ ਤੇ ਤੁਸੀਂ ਆਪਣਾ ਫੇਰ ਮੈਂ ਇੱਕ ਤੁਹਾਨੂੰ ਇਹੀ ਕਹਿਣਾ ਕਿ ਤੁਸੀਂ ਕੱਲ ਚੱਲਨੇ ਅਸੀ
ਹਾਂਜੀ -ਹਾਂਜੀ ਅਸੀਂ ਨਾ ਫਿਰ ਸਵੇਰੇ ਜ ਹਾਂਜੀ ਗਿਆਰਾਂ ਵਜੇ ਕੋਲ ਚੱਲਣੇ ਅਸੀਂ ਸਵੇਰੇ ਹੀ ਵੇਖ ਆਵਾਂਗ ਵੇਖਾਂਗੇ ਠੀਕ ਹੈ ਨਾ
ਦੇਖੋ ਤੜਕੇ ਤੇ ਮੇਰੇ ਕੋਲ ਟੈਮ ਨੀ ਹੋਣਾ ਤੁਸੀਂ ਸ਼ਾਮ ਨੂੰ ਚਲੋ ਮੇਰੇ ਕੋਲ ਮੇਰੇ ਕੋਲ ਨਾ ਚਾਰ ਪੰਜ ਵਜੇ ਤੋਂ ਹਾਂ ਕਿਉਂਕਿ ਸਵੇਰੇ ਸਵੇਰੇ ਤੁਹਾਨੂੰ ਪਤਾ ਹੈਹ ਗ੍ਰਾਹਕ ਵਗੈਰਾ ਵੀ ਆਂਦੇ ਰਹਿੰਦੇ ਨੇ ਥੋੜਾ ਸੈਟਲਮੈਂਟ ਕਰਨੀ ਪੈਂਦੀ ਨਾ ਬੁਟੀਕ ਤੇ ਜਾ ਕੇ।
ਜਜ ਤਾਂ ਮੈਂ ਸੈਟ ਕਰ ਲਵਗੀ ਹੁਣ ਜਿਹੜਾ ਮਟੀਰੀਅਲ ਜਿਹੜਾ ਸੂਾਂ 'ਤੇ ਲੱਗਦਾ ਹੈ ਲੈਸਾਂ ਵਗੈਰਾ ਲੈਸਿਸ ਜਿਹੜੀਆਂ ਆੁੰਂਦੀਆਂ
ਹਾਂਜੀ- ਹਾਂਜੀ ਅੱਜ ਕੱਲ੍ਹ ਹਾਂ ਹੁਣ ਮੈਂ ਤੁਹਾਨੂੰ ਦੱਸ ਰਿਹਾ ਮੈਂ ਸਾਡੇ ਇੱਥੇ ਬੜੀਆਂ ਹੀ ਦੁ ਪਾਉਂਦੇ ਨੇ ਹੋਰ ਚ ਤੇ ਆਪਣਾ ਤੁਹਾਨੂੰ ਲੈਸ ਅੰਬ ਵਗੈਰਾ ਸਭ ਬਹੁਤ ਵਧੀਆ ਮਿਲ ਜਾਣਗੀਆਂ ਕੱਪੜੇ ਵਗੈਰਾ ਵੀ ਮੈਂ ਤੁਹਾਨੂੰ ਕਹਿ ਰਿਹਾ। ਤੁਸੀਂ ਹਜੇ ਮਤਲਬ ਥੋੜਾ ਸਟਾਰਟਿੰਗ ਹਾਂ ਤੁਸੀਂ ਥੋੜ੍ਹੀ ਸਟਾਰਟ ਕਰੋ ਤੇ ਬਾਕੀ ਫੇਰ ਮੈਂ ਤੁਹਾਨੂੰ ਪੂਰਾ ਸਪੋਰਟ ਕਰਾਂਗੇ ਤੁਸੀਂ ਟੈਨਸ਼ਨ ਨਾ ਲਵੋ ਕਿਸੇ ਵੀ ਟਾਈਮ ਤੁਸੀਂ ਕੁਛ ਪੁੱਛਣਾ ਹੋਏ ਤੁਸੀਂ ਮੈਨੂੰ ਐਨੀ ਟਾਈਮ ਕੋਲ ਕਰ ਸਕਦੇ ਹੋ ਕੋਈ ਦਿੱਕਤ ਦੀ ਗੱਲ ਨਹੀਂ ਹੈ ਅਗਰ ਤੁਹਾਨੂੰ ਫਾਈਨੈਂਸ਼ਅਲੀ ਹੈਲਪ ਚਾਹੀਦੀ ਹੈ ਸੀ ਉਹ ਵੀ ਤੁਹਾ ਤੇ ਕਰਦੈ। ਕੀ ਮੈਂ ਨ ਤੇ ਆਏ ਕਿ ਤੁਸੀਂ ਥੋੜਾ ਅੱਗੇ ਵੱਧੋ ਕਿਉਂਕਿ ਜਿਸ ਹਿਸਾਬ ਨਾਲ ਤੁਹਾਡਾ ਏਰੀਆ ਨਾ ਉੱਥੇ ਕੁਛ ਹੈ ਨੀ ਇੰਨਾ ਮਤਲਬ ਤੇ ਮੈਂ ਚਾਹੁੰਨਾ ਕਿ ਵਧੀਆ ਤੁਸੀਂ ਬੜੀ ਅੱਛੀ ਸੋਚ ਰੱਖ ਕੀ ਤੁਸੀਂ ਕੀ ਘਰ ਤੋਂ ਬਾਹਰ ਨਿਕਲਣ ਦੀ ਥੋੜਾ
ਕਵਾਂਗੀ ਮਤਲਬ ਮੇਰਾ ਮਨ ਮਤਲਬ ਮੈਂ ਇੰਨੀ ਖੁਸ਼ ਹੋ ਰਹੀ ਹਾਂ ਕਿ ਮਤਲਬ ਤੁਸੀਂ ਭਾਜੀ ਮੈਨੂੰ ਇਨੀ ਗੱਲ ਕੀਤੀ ਨਾ ਇਹ ਤੋਂ ਹੀ ਮੈਨੂੰ ਇੰਨਾ ਮਤਲਬ ਹੌਸਲਾ ਮਿਲ ਗਿਆ ਕਿ ਮੈਂ ਆਪਣਾ ਕੁਛ ਕਰ ਸਕਦੀ ਹਾਂ
ਬਿਲਕੁਲ ਬਿਲਕੁਲ ਜਦੋਂ ਦੇਖੋ ਤੁਸੀਂ ਆਪ ਕਦਮ ਚੱਲ ਰਹੇ ਹੋ ਹੁਣ ਸਾਡਾ ਵੀ ਤਾਂ ਫਰਜ਼ ਹੈ ਨਾ ਤੁਹਾਡਾ ਹੱਥ ਪੜ੍ਹਨਾ ਦੇਖੋ ਤੁਸੀਂ ਅੱਗੇ ਵੱਧ ਹੋ ਗਿਆ ਸੀਂ ਤੁਹਾਨੂੰ, ਸਾਨੂ ਤੇ ਵਧੀਆ ਸਗੋਂ ਮੈਂ ਤੇ ਕਹਿੰਦਾ ਜਿੱਥੋਂ ਮੇਰਾ ਮਟੀਰੀਅਲ ਆਉਂਦਾ ਅਗਰ ਤੁਸੀਂ ਕਈ ਵਾਰ ਐਸਾ ਹੁੰਦਾ ਹੈ ਸਮ ਟਾਈਮ ਤੁਸੀਂ ਨਹੀਂ ਜਾ ਸਤਯ ਹੈਂ ਨਾ ਤੇ ਅਸੀਂ ਐਵੇਂ ਕਰਾਂਗੇ ਕਿ ਮੇਰੀ ਬਿਲਟੀ ਆਂਦੀ ਹੈ ਮਾਲ ਯੇ ਹੈ ਨਾ ਕੱਪੜਾ ਬੁਟੀਕ ਸਟਾਈਲ ਪੀਸਾਂ ਦੀ ਤੇ ਮੈਂ ਤੁਹਾਡਾ ਵੀ ਔਧਰੋਂ ਹੀ ਕਰਾ ਦਿਆ ਕਰਾਂਗਾ ਦੇਖੋ ਹਰ ਇੱਕ ਬੰਦੇ ਨੇ ਆਪਣੀ ਕਿਸਮਤ ਖਾਣੀ
ਹਾਂਜੀ ਉਹ ਤੇ ਗੱਲ ਸਹੀ ਹੈ ਬਿਲਕੁਲ
ਹਾਂਜੀ ਮੈਂ ਨਾ ਥੋੜਾ ਉਹਨਾ ਦਾ ਡਿਨਰ ਵਿਨਰ ਕਰਨਾ ਸੀ ਆਪ
ਹਾਂਜੀ ਠੀਕ ਹੈ ਔਕੇ ਚੰਗਾ ਭਾਜੀ ਸਤਿ ਸ੍ਰੀ ਅਕਾਲ